ਸਤਿ ਸ਼ੀ੍ ਅਕਾਲ। ਜੀ ਹੋਰ ਕਿਆ ਹਾਲ ਚਾਲ ਨੇ।
ਵਧੀਆ ਤੁਸੀਂ ਦੱਸੋ ਕਿਵੇਂ ਹੋ।
ਹਾਂਜੀ ਮੈਂ ਵੀ ਠੀਕ ਆ, ਹੋਰ ਘਰ ਠੀਕ ਨੇ ਸਾਰੇ।
ਸਭ ਵਧੀਆ ਸਭ ਵਧੀਆ ਬਸ ਤੁਸੀਂ ਦੱਸੋ ਇੱਧਰ ਕਿਵੇਂ ਆ ਸਭ,
ਹਾਂਜੀ ਇੱਧਰ ਵੀ ਸਭ ਵਧੀਆ ਹੋ ਗੲੀਆ ਛੁੱਟੀਆਂ ਬੱਚਿਆਂ ਨੂੰ,
ਹਾਂਜੀ-ਹਾਂਜੀ, ਹੋ ਗਿਆ ਬੱਚਿਆਂ ਨੂੰ ਛੁੱਟੀਆਂ ਬਸ ਬੱਚੇ ਹੁਣ ਘਰ ਨੇ।
ਅੱਛਾ
ਤੁਹਾਡਾ ਕਿਵੇਂ ਮਤਲਬ ਕੀ ਬੱਚਿਆਂ ਦਾ ਫਿਰ ਹੋਲੀਡੇ ਹੋਮਵਰਕ ਵਗੈਰਾ ਮਿਲਿਆ ਹੋਣਾ ਬੱਚਿਆਂ ਨੂੰ,
ਹਾਂਜੀ ਵਿੱਚ ਬੁੱਕਸ ਦਾ ਆਰਟ ਐਂਡ ਕਰਾਫਟ ਦਾ ਬੁੱਕ ਦਾ ਮਿਲਿਆ ਕਾਫ਼ੀ ਵਰਕ, ਉਹਦਾ ਵੀ ਹੁਣ ਕੱਲ ਵੀ ਦੋ ਚਾਰ ਪੰਜ ਪੇਜਿਸ ਕਰਵਾਏ ਸੀ ਅੱਜ ਵੀ ਇੱਕ ਦੋ ਪੇਜਿਸ ਕਰਵਾਏ ਸੀਗੇ ਉਹਦੇ ਵਿੱਚ ਕਾਫੀ ਕੁਛ ਆ ਬੱਚਿਆਂ ਨੂੰ ਸਿੱਖਣ ਦੇ ਲਈ ਨਾ।
ਹਾਂਜੀ ਇਹ ਤਾਂ, ਚਲੋ ਵਧੀਆ ਬੱਚੇ ਸਿੱਖੇ ਸਿੱਖ ਦੇ ਆ ਕੁਛ ਹਨਾ। ਟਾਈਮ ਵਧੀਆ ਹੁੰਦੈ ਬੱਚੇ ਕੋਲ ਛੁੱਟੀਆਂ ਚ
ਜੀ।
ਹੂੰ। ਸਾਨੂੰ ਸਾਡੇ ਸਕੂਲ ਦੇ ਦਿਨ ਯਾਦ ਆ ਜਾਂਦੇ ਆ ਬੱਚਿਆਂ ਨੂੰ ਛੁੱਟੀਆਂ ਦੇਖ ਕੇ।
ਹੋਰ ਕਯਾ।
ਹੂੰ। ਅੱਜ-ਕੱਲ੍ਹ ਤਾਂ ਬੱਚੇ ਥੋੜਾ ਜਿਆ ਐਵੇਂ ਐਂ ਵੀ ਟਾਈਮ ਲਗਾ ਦਿੰਦੇ ਨੇ ਹੋਲੀ ਦੇ ਹੋਮਵਰਕ ਕਰਦੇ-ਕਰਦੇ ਛੱਟੀਆਂ ਦਾ ਬਿਤਾਂਦੇ ਅਸੀ ਤਾਂ ਬੜੀ ਜਲਦੀ ਕਰ ਕੇ ਅਪਣੇ ਨਾਨਕੇ ਚਲੇ ਜਾਂਦੇ ਹੁੰਦੇ ਸੀ ਫਿਰ।
ਤੇ ਹੋਰ ਕਯਾ।
ਹੂੰ।
ਹੋਰ ਇਯਾ ਬੱਚੇ ਸਾਰਾ ਦਿਨ ਬੋਰ ਵੀ ਹੋ ਜਾਂਦੇ ਆ ਨਾ ਘਰ। ਇਦਾਂ ਸਕੂਲ ਚ ਤਾਂ ਚਲੋ ਟਾਈਮ ਕਿੰਨਾ ਟਾਈਮ ਬੱਚੇ ਸੱਤ, ਸੱਤ ਸੱਤ ਘੰਟੇ-ਅੱਠ ਘੰਟੇ ਲਗਾ ਕੇ ਆਂਦੇ ਨੇ। ਫੇਰ ਹੁਣ ਘਰ ਤਾਂ ਸਾਰਾ ਦਿਨ ਕਦੇ ਕੁਛ ਕਰਲੋ, ਕਦੇ ਕੁਛ ਕਰਲੋ ਤਾਂ ਸਮਝ ਨੀ ਆਂਦੀ। ਕਦੇ ਖਾਣ ਲਈ ਔ ਜਾਦਾ ਮੰਗਦੇ ਨੇ ਫੇਰ
ਆਹੋ ਸਾਰਾ ਦਿਨ ਮੰਨਦੇ ਨੇ ਬੱਚੇ ਖਾਣ ਲਈ।
ਤੇਨੂੰ ਹੋਰ ਕਿਆ ਔ ਵੀ ਵੀ ਸਕੂਲ ਲਾਈਫ ਤੇ ਕਾਲਜ ਲਾਈਫ ਦੇ ਵਿੱਚ ਤਾਂ ਬੋਤ ਮੀਨਸ ਡਿਫਰੈਂਸ ਐ, ਹੈਨਾ। ਹੁਣ ਅਗਰ ਆਪਾਂ ਨੂੰ ਵੀ ਯਾਦ ਆ ਜਾਂਦੇ ਨੇ ਅਪਣੇ ਦਿਨ ਔ ਸਮੂਲ ਦੇ ਵੀ ਕਿੰਨੀ ਇੰਜੋਏਮੈਂਟ ਕਰਦੇ ਸੀ ਜਲੋ ਫਰੈਂਡਸ ਦੇ ਨਾਲ ਡਾਂਟ ਵੀ ਖਾਂਦੇ ਸੀ ਟੀਚਰਸ ਦੀ ਕਈ ਤਾਂ ਟੀਚਰਸ ਵੀ ਇੰਨੇ ਸਟ੍ਰਿਕਟ ਹੁੰਦੇ ਸੀ ਸਕੂਲ ਲਾਈਫ ਚ ਤਾਂ ਕਿਉਂਕਿ ਕੋਲੇਜ ਲਾਈਫ ਚ ਤਾਂ ਕੋਈ ਕੁੱਛ ਕੈਂਦਾ ਨੀ ਐ ਕਿ ਸੇ ਨੂੰ ਵੀ। ਸਕੂਲ ਲਾਈਫ ਚ ਤਾਂ ਜਦੋਂ ਆਪਾਂ ਨੂੰ ਡਾਂਟ ਵੀ ਖਾਣੀ ਪੈਂਦੀ ਐ। ਹਾਂਜੀ।
ਪਰ ਸਕੂਲ ਲਾਈਫ ਚ ਫਿਰ ਡਿਸਪਲਿਨ ਵੀ ਬੋਹੋਤ ਜ਼ਿਆਦਾ ਹੁੰਦਾ ਨਾ।
ਹੋਰ ਕਿਆ।
ਸਕੂਲ ਲਾਈਫ ਈ ਮਤਲਬ ਸਾਡਾ ਬੇਸ ਬਣਾਦੀ ਐ। ਸਕੂਲ ਤੋਂ ਹੀ ਅਸੀਂ ਕੋਲਜ ਲਈ ਤਿਆਰ ਹੁੰਨੇ ਆਂ ਫਿਰ
ਹਾਂਜੀ ਅਗਰ ਅਪਣੀ ਸਕੂਲਿੰਗ ਵਧੀਆ ਹੋਏਗੀ, ਬੇਸ ਵਧੀਆ ਹੋਏਗਾ, ਅੱਗੇ ਕੋਲੇਜ ਚ ਜਾ ਕੇ ਵੀ ਫਿਰ ਵਧੀਆ ਹੈਨਾ ਅਚੀਵ ਕਰ ਸਕਦੇ ਆਂ ਮਾਰਕਸ ਵਗੈਰਾ। ਸਕੂਲਿੰਗ ਤਾਂ ਮੀਨਸ ਬੋਹੋਤ ਜ਼ਰੂਰ ਦੀ ਐ।
ਔ ਹੀ ਐ ਏਡੇ ਵਧੀਆ ਸਕੂਲ ਤੋਂ ਬੱਚਾ ਕੋਲੇਜ ਚ ਪੈਂਦਾ ਵਧੀਆ ਚ ਫਿਰ ਚਲੋ ਬੱਚੇ ਦੀ ਤਰੱਕੀ ਹੁੰਦੀ ਐ ਅੱਗੇ ਫਿਊਚਰ ਦੇ ਲਈ ਫਿਰ।
ਹਾਂਜੀ, ਹੁਣ ਤਾਂ ਮੀਨਸ ਕਈ ਐਦਾਂ ਦੇ ਵੀ ਸਕੂਲਸ ਨੇ ਵੀ ਜੇੜੇ ਪੈਲਾਂ ਹੀ ਪ੍ਰੋਪਰ ਪ੍ਰੈਪਰੇਸ਼ਨ ਕਰਵਾ ਰਏ ਨੇ ਜਿਵੇਂ ਅੱਗੇ ਬੱਚੇ ਜਿੜੇ ਟੈਸਟ ਵਗੈਰਾ ਦੰਦੇ ਨੇ ਗੋਰਮੈਂਟ ਜੋਬ ਦੇ ਲਈ ਕਿ ਪਹਿਲਾਂ ਓਦਾਂ ਨਾਲ ਥੋੜ੍ਹਾ ਜਿ ਸਿਲੇਬਸ ਐਡ ਕਰਦੇ ਨੇ ਕਿ ਬੱਚੇ ਨੂੰ ਫਿਊਚਰ ਦੇ ਵਿੱਚ ਥੋੜ੍ਹੀ ਦਿੱਕਤ ਨਾ ਆਵੇ ਹੋਈ ਨਾ
ਸਹੀ ਗੱਲ ਆ ਸਾਡੇ ਟਾਈਮ ਤਾਂ ਐਸਾ ਮਤਲਬ ਕੁਛ ਹੁੰਦਾ ਨ ਸੀ ਪਰ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਵੀ ਸਾਡੇ ਬੱਚੇ ਬੱਚੇ ਕਰ ਰਹੇ ਨੇ ਕਾਫੀ ਜਿਹੜਾ ਮਤਲਬ ਅਸੀਂ ਜਿਵੇਂ ਟੈਸਟ ਵਗੈਰਾ ਦਿੰਦੇ ਸੀ ਤਾਂ ਉਹ ਕਾਫੀ ਕੰਟੈਂਟ ਮਤਲਬ ਸਾਡੇ ਬੱਚੇ ਕਰ ਰਹੇ ਨੇ ਉਹ ਹਣ
ਹਾਂ ਹੁਣ ਜੀ ਕੇ ਵਗੈਰਾ ਇਹ ਲਗਾ ਲੋੋ ਤੁਸੀਂ ਹੁਣ ਹਰੇਕ ਮੀਨ ਕਲਾਸ ਦੇ ਵਿੱਚ ਸਬਜੈਕਟ ਹੁੰਦਾ ਜੀ ਕੇ ਦਾ ਉਹ ਵੀ ਮਿਲ ਉਹਦੇ ਨਾਲ ਵੀ ਕਾਫ਼ੀ ਨੌਲੇਜ ਆ ਮਿਲਦੀ ਹੈ ਬੱਚਿਆਂ ਨੂੰ
ਹਮ ਹਮ
ਮੈਥ ਦੇ ਵਿਚ ਇਹਦਾਂ ਦੇ ਚੈਪਟਰ ਹੁੰਦੇ ਆ ਹਾਂਜੀ ਨਹੀਂ ਹੁਣ ਤਾਂ ਮੀਨ ਕੰਪਿਊਟਰ ਦੀ ਲੈਬਸ ਪ੍ਰੋਪਰ ਬਣੀਆਂ ਹੋਈਆਂ ਨੇ ਹਨਾ ਸਕੂਲ ਦੇ ਵਿੱਚ ਉਹਦੇ ਵਿੱਚ ਸਿਖਾਂਦੇ ਵੀ ਹੈ ਸਾਰਾ ਕੁਛ ਪ੍ਰੈਕਟੀਕਲੀ ਵੀ ਸਾਰਾ ਸਿਖਾਉਦੇ ਆ ਕੰਪਿਊਟਰ ਕਿਉਕਿ ਅੱਜ ਕੱਲ ਸਾਰਾ ਕੰਮ ਕੰਪਿਊਟਈਜਡ ਹੋਇਆ ਹੋਇਆ ਮੈਨੂਅਲ ਤਾਂ ਵਰਕ ਘੱਟ ਹੈ ਜ਼ਿਆਦਾ ਕੰਪਿਊਟਰਾਈਸ ਵਰਕ ਐ।
ਹਾਂਜੀ, ਤਾਂ ਹੀ ਤਾਂ ਫਿਰ ਸਾਡੇ ਬੱਚਿਆਂ ਨੂੰ ਮੋਬਾਇਲ ਚਲਾਉਣਾ ਇੰਨਾ ਜਲਦੀ ਆ ਜਾਂਦਾ। ਇੱਕ ਦੋ ਵਾਰ, ਦੋ ਚਾਰ ਵਾਰ ਫੜ ਕੇ ਮੋਬਾਇਲ ਸਿੱਖ ਜਾਂਦੇ ਨੇ ਸਾਰਾ ਚਲਾਣਾ। ਕੰਪਿਊਟਰ ਵਿੱਚ ਤੇਜ ਹੁੰਦੇ ਨੇ ਉਹ, ਹੂੰ।
ਬਟ ਕੰਪਿਊਟਰ ਚ ਇੰਨਾ ਇੰਟਰਸਟ ਵੀ ਨਹੀਂ ਬੱਚਿਆਂ ਦਾ ਹੁੰਦਾ, ਇਹ ਵੀ ਹੈ। ਕੰਪਿਊਟਰ ਦੀ ਜਿਹੜੀ, ਜਿਵੇਂ ਹੁਣ ਪ੍ਰੈਕਟਿਕਲ ਵਰਕ ਹੁੰਦਾ। ਵਿੱਚ ਨਹੀਂ ਇੰਨਾ ਇੰਟਰਸਟ ਰੱਖਦੇ ਬੱਚੇ ਪ੍ਰੈਕਟੀਕਲ ਦੇ ਵਿੱਚ ਜ਼ਰੂਰ ਰੱਖ ਲੈਂਦੇ ਨੇ ਹੋਰ ਕਿਆ
ਕੋਈ ਵੀ ਸਬਜੈਕਟ ਹੈ ਬੱਚਿਆਂ ਨੂੰ ਪ੍ਰੈਕਟੀਕਲ ਜ਼ਿਆਦਾ ਮਤਲਬ ਦਿਲਚਸਪੀ ਹੁੰਦੀ ਹੈ, ਫਿਰ ਵੀ ਥਰੈਟੀਕਲ ਅੱਜ ਕੱਲ੍ਹ ਦੇ ਬੱਚੇ ਬਹੁਤ ਘੱਟ ਕਰਦੇ ਨੇ ਰਾਜ਼ੀ ਨਹੀਂ ਹੈ ਕਰਕੇ।
ਹਾਂਜੀ, ਲਿਖਣ ਚ ਬਹੁਤ ਦਿੱਕਤ ਕਰਦੇ। ਤੇ ਲਿਖਣ ਦਾ ਇਹ ਨੀ ਉਹ ਕਰਦੇ ਹੈਗੇ। ਹੋਰ ਕਿਆ ਹੋਮ ਵਰਕ ਨੂੰ ਤਾਂ ਕਹਿੰਦੇ ਵੀ ਕਰਵਾ ਕਰਵਾਉ ਨਾ, ਕਈ ਹੁੰਦੇ ਆ ਬੱਚੇ ਤੇ ਜਿਹੜੇ ਓਰਲ ਵਰਕ ਨਹੀਂ ਕਰਦੇ।
ਸਹੀ ਗੱਲ ਹੈ। ਇਹ ਅਸੀਂ ਤਾਂ ਆਪਣੇ ਟਾਈਮ ਦੇ ਮਤਲਬ ਰਿਟਨ ਮੈਡਮ ਬੋਰਡ ਤੇ ਕੁਛ ਕਰਾਉਂਦੇ ਸੀ, ਕਦੇ ਨੀ ਹੁੰਦਾ ਸੀ ਵੀ ਸਾਡੀ ਕਾਪੀ ਇਨਕਪਲੀਟ ਹੈ। ਮਤਲਬ ਹਮੇਸ਼ਾ ਸਾਰਾ ਕੁਛ ਹੋਇਆ ਹੁੰਦਾ ਸੀ ਕਦੇ ਦਸ ਚਲੋ ਕੋਈ ਕੁਸ਼ਚਨ ਛੁੱਟ ਗਿਆ, ਅੱਜ ਕੱਲ੍ਹ ਦੇ ਬੱਚਿਆਂ ਦਾ ਦੇਖੋ ਵੀ ਬੱਚੇ ਲਿਖ ਕੇ ਰਾਜੀ ਨਹੀਂ ਆ।
ਹੋਰ ਅੱਜ ਕੱਲ ਬੱਚਿਆਂ ਨੂੰ ਮੀਨਜ਼ ਹੋਰ ਛੋੜ ਵੀ ਦੇਣ ਉਹਨਾਂ ਨੂੰ ਕੋਈ ਟੈਸ਼ਨ ਨੀ ਹੁੰਦੀ ਆਪਾਂ ਨੂੰ ਹੁੰਦਾ ਸੀ ਇੱਕ ਕੋਸਚਨ ਰਹਿ ਗਿਆ ਕਿਵੇਂ, ਰਹਿ ਗਿਆ ਉਹ ਵੀ ਕਰ ਦਿੰਦੇ ਇੰਨਾ ਅਫਸੋਸ ਰਹਿੰਦਾ ਸੀਗਾ। ਮਗਰ ਹੁਣ ਦੇ ਬੱਚਿਆਂ ਨੂੰ ਨੀ ਕੋਈ ਕੁਛ ਵੀ।
ਹੂੰ, ਹੁਣ ਬੱਚਿਆਂ ਨੂੰ ਕੋਈ ਟੈਨਸ਼ਨ ਹੁੰਦੀ ਏਨੀ।
ਹੁਣ ਤੇ ਮੀਨਸ ਏਦਾਂ ਦੇ ਸਕੂਲ ਹੁੰਦੇ ਨੇ, ਜਿਵੇ ਆਰਮੀ ਰੀਲੇਟਡ ਹੁੰਦੇ ਨੇ ਉਥੇ ਬੱਚਿਆਂ ਨੂੰ ਸਪੋਰਟਸ ਦਾ ਵੀ ਬਹੁਤ ਸਿਖਾਇਆ ਜਾਂਦਾ ਹੈ। ਸਪੋਰਟਸ ਦੀ ਐਕਟੀਵਿਟੀਜ਼, ਗੇਮਸ ਅਲੱਗ ਤੋਂ
ਹਾਂਜੀ, ਹੂੰ। ਬਹੁਤ ਕੁੱਛ ਹੁੰਦਾ ਅੱਜ-ਕੱਲ੍ਹ ਤਾਂ। ਹੁਣ ਦੇਖੋ ਅੱਜ-ਕੱਲ੍ਹ ਕੀ ਸਾਡੇ ਟਾਈਮ ਚ ਵੀ ਹੁੰਦੇ ਸੀ ਪਰ ਸਾਨੂੰ ਉਸ ਟਾਈਮ ਪਤਾ ਨੀ ਸੀ ਘੱਟ ਹੁੰਦੇ ਸੀ, ਅੱਜ ਕੱਲ੍ਹ ਮਲਟੀਪਰਪਜ਼ ਸਕੂਲ ਕਿੰਨੇ ਚੱਲੇ ਆ, ਹਨਾ ਬੱਚਿਆਂ ਨੂੰ ਮਤਲਬ, ਵੋਕੇਸ਼ਨਲ ਉਹ ਮਤਲਬ, ਸਕੂਲਿੰਗ ਵੀ ਉਹਨਾ ਦੀ ਨਾਲ ਦੀ ਨਾਲ ਹੀ ਹੁੰਦੀ ਹੈ, ਮਤਲਬ। ਕੋਈ ਸਕਿੱਲ ਵੀ ਨਾਲ ਦੀ ਨਾਲ ਹੀ ਸਿੱਖੀ ਜਾਂਦੇ ਨੇ ਪੜ੍ਹਨ ਦੇ ਨਾਲ-ਨਾਲ ਹੀ ਸਕਿੱਲ ਸਿੱਖਦੇ ਆ।
ਹਾਂਜੀ। ਉਹੀ ਹੈ ਨਾ, ਵੀ ਬੱਚੇ ਅਗਰ ਕਰਨ ਤੇ ਆਣ ਤਾਂ ਮੀਨਜ ਬਹੁਤ ਵਧੀਆ ਅੱਗੇ ਆਲੀ ਲਾਈਫ ਚ ਸੈਟਲ ਹੋ ਸਕਦੇ ਨੇ ਬੱਚੇ ਇੰਟਰਸਟ ਨੀ ਨਾ ਦਿਖਾਦੇ ਇਨਾ। ਕਈ ਵਿੱਚ ਹੁੰਦੇ ਵੀ ਹੈ ਚਲੋ, ਬਹੁਤ ਇੰਟਰਸਟ ਨਾਲ ਵਿਚਾਰਾ ਹਰੇਕ ਸਟੱਡੀ ਕਰਦੇ ਆ।
ਹਾਂਜੀ, ਸਾਡੇ ਟਾਈਮ ਤਾਂ ਚਲੋ ਨਹੀਂ ਸੀ, ਇੰਨੀ ਔਪਰਚੁਨਿਟੀ ਹੁੰਦੀ, ਅੱਜ-ਕੱਲ੍ਹ ਤਾਂ ਬਹੁਤ ਕੁਛ ਹੈ, ਔਨਲਾਈਨ ਹੀ ਦੇਖੋ ਬੱਚੇ ਜੋ ਮਰਜ਼ੀ ਸਿੱਖ ਲੈਣ। ਜਿਹੜੀ ਮਰਜ਼ੀ ਸਕਿਲ ਘਰ ਬੈਠੇ ਸਿੱਖ ਲੈਣ। ਹੁਣ ਜੇ ਆਪਾਂ ਦੇਖੀਏ, ਯੂਟਿਊਬ ਤੇ ਮਤਲਬ ਕਿੰਨੀਆਂ ਵੀਡੀਓਜ਼ ਹੁੰਦੀਆਂ ਨੇ ਹਨਾ। ਤੇ ਮਤਲਬ ਕਿੰਨੇ ਕੋਰਸਿਸ ਫ੍ਰਰੀ ਵਿੱਚ ਹੀ ਅਵੇਲੇਬਲ ਨੇ।
ਹੋਰ ਕਿਆ।
ਹੂੰ,
ਹੁਣ ਇੰਗਲਿਸ਼ ਦੀ, ਇੰਗਲਿਸ਼ ਸਪੀਕਿੰਗ ਦਾ ਏ ਦੇਖ ਲੋ, ਉਹਦੀਆਂ ਕਿੰਨੀਆਂ ਜ਼ਿਆਦਾ ਹੁੰਦੀਆਂ ਨੇ ਵੀਡੀਓਜ਼ ਵਗੈਰਾ ਸਿ ਸਿੰਪਲ ਵਰਡਜ, ਜਿਵੇਂ ਡੇਲੀ ਯੂਜ ਵਾਲੇ ਹੁੰਦੇ ਨੇ ਉਹ ਬ ਬੱਚੇ ਸਿੱਖ ਸਕਦੇ ਨੇ, ਹਨਾ।
ਸਹੀ ਗੱਲ ਆ ਸਾਡੇ ਕ ਟਾਈਮ ਚ, ਕੁੱਛ ਹੁੰਦਾ ਹੀ ਨਹੀਂ ਸੀ, ਅਸੀਂ ਸਿੱਖਣਾ ਕਿੱਥੋਂ ਸੀ, ਅਸੀਂ ਸੋਚਦੇ ਰਹਿੰਦੇ ਸੀ ਵੀ ਇਹ ਵਰਡ ਦਾ ਕੀ ਹੋਊ।
ਉਦੋਂ ਏਦਾਂ ਸੀ ਨਾ, ਵੀ ਉਦੋਂ ਫੋਨ ਵੀ ਕੀਪੈਡ ਵਾਲੇ ਹੁੰਦੇ ਸੀ, ਉਦੋਂ। ਫੋਨ ਵੀ ਇਹ ਵੀ ਸੀਗਾ। ਹੋਰ ਕਿਆ, ਉਦੋਂ ਤਾਂ ਚਲੋ, ਹਾਂਜੀ, ਉਦੋਂ ਤਾਂ ਉਹ ਵੀ ਨੀ ਸੀਗੇ, ਹੋਰ ਕਿਆ।
ਹੂੰ, ਜਦੋਂ ਕਾਲਜ ਜਾਣ ਲੱਗਗੇ। ਉਦੋਂ ਕੀਪੈਡ ਵਾਲੇ ਫੋਨ ਆਏ ਨੇ।
ਹੋਰ
ਹੂੰ, ਉਹੀ ਹੈ ਨਾ
ਹੁਣ, ਸਕੂਲ ਚ ਬੱਚਾ ਜਾਂਦਾ ਦੇਖੋ ਡੀਸੀ ਲਰਣ ਵਗੈਰਾ, ਸਾਰਾ ਕੁਛ ਸਿੱਖਦਾ ਵੀ ਇੱਕ ਪੀਰਡ ਤੋਂ ਬਾਅਦ ਦੂਜਾ ਪੀਰਡ ਹਨਾ। ਫਿਰ ਨੈ ਸਟ ਲੱਗਣਾ ਹੈ। ਬੱਚੇ ਨੂੰ ਪਤਾ ਹੁੰਦਾ। ਕੋਲੇਜ ਚ ਬ ਬੱਚੇ ਚਾਹੇ ਬੰਕ ਵੀ ਕਰ ਦੇਣ, ਬੱਚਿਆਂ ਨੂੰ ਕੋਈ ਫ਼ਰਕ ਨੀ ਹੁੰਦਾ, ਨਹੀਂ ਵੀ ਲਗਾਵਾਂਗੇ, ਕੋਈ ਗੱਲ ਨੀ।
ਤੋਂ ਅਟੈਂਡਸ ਲੱਗਦੀ ਹੈ।
ਹਾਂਜੀ, ਉਹ ਫਿਰ ਸ਼ੋਰਟ ਹੋ ਜਾਂਦੇ ਨੇ ਲੈਕਚਰ ਨਾ। ਹੋਰ ਕਿਆ
ਤੇ ਟੀਚਰ ਦੀਆਂ ਮਿੰਨਤਾਂ ਕਰਦੇ ਰਹਿੰਦੇ ਨੇ ਫਿਰ ਐਂਡ ਵਿੱਚ ਵੀ ਸਾਨੂੰ ਸਾਡੇ ਸ਼ੋਟ ਨਾ ਕਰੋ ਅਟੈਂਡਸ
ਉਹੀ ਤਾਂ ਵੀ ਦੇਖੋ ਸਟੱਡੀ ਦੋਨੋ ਹੀ ਜਰੂਰੀ ਨੇ ਸਕੂਲ ਵਾਲੀ ਵੀ ਕੋਲਜ ਵਾਲੀ ਵੀ ਬੱਚਿਆਂ ਨੂੰ ਏਨੀ ਜ਼ਿਆ, ਦੇਸੋ
ਨਹੀਂ-ਨਹੀਂ ਸਹੀ ਹੈ ਕਾਲਜ ਦੀ ਸਟੱਡੀ ਫੇਿਰ ਬੱਚੇ ਨੂੰ ਦੇਖੋ ਸਕੂਲ ਦੀ ਸਟੱਡੀ ਤਿਆਰ ਕਰਾਉਂਦੀ ਹੈ ਬੱਚੇ ਨੂੰ ਕਾਲਜ ਲਈ ਕੋਾਲਜ ਦੀ ਸਟੱਡੀ ਅੱਗੇ ਫਿਊਚਰ ਲਈ ਤਿਆਰ ਕਰਦੀ ਹੈ ਬੱਚੇ ਨੂੰ ਕਿ ਉਹੇ ਕਿਸ ਲਾਈਨ ਵਿੱਚ ਜਾਣਾ ਏ। ਹੈ ਨਾ ਕੀ ਉਹ ਕਰਨਾ ਹੈ
ਹੋਰ।
ਕਾਲਜ ਤੱਕ ਚਲੋ ਬ ਤੇ ਮੈਚਿਓਰ ਹੋ ਜਾਂਦੇ ਨੇ, ਉਹਨਾਂ ਨੂੰ ਮਸ ਸਮਝ ਆ ਜਾਂਦਾ ਵੀ ਸਾਡਾ ਇਹਦੇ ਵਿੱਚ ਭਲਾਈ ਇਹਦੇ ਵਿੱਚ ਬੁਰਾਈ ਹੈ। ਹੁਣ ਸਕੂਲ ਦੇ ਬੱਚਿਆਂ ਨੂੰ ਜੇ ਐਵੇਂ ਇੰਨੀ ਆਜ਼ਾਦੀ ਹੋਵੇ ਤਾਂ ਪੜ੍ਹਨ ਹੀ ਨਾ ਕੋਲਜ ਚ ਬੱਚੇ ਫੇਰ ਵੀ ਦੇਖੋ ਕਈ ਬੱਚੇ ਬਹੁਤ ਜ਼ਿਆਦਾ ਅੱਛਾ ਕਰਦੇ ਨੇ ਕੋਲਜ ਵਿੱਚ ਜਾ ਕੇ ਵੀ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਫਿਊਚਰ ਬਨਨਾ ਅੱਗੇ ਇਹਦੇ ਨਾਲ
ਹਾਂਜੀ ਹੁਣ ਜਿਹੜੇ ਅਗੇ ਮੈਰਿਟ ਵਗੈਰਾ ਚ ਆਦੇ ਨੇ ਵਧੀਆ ਉਹ ਕਰਦੇ ਨੇ ਹਨਾ? ਜੋਬਸ ਵਗੈਰਾ ਵੀ ਵਧੀਆ ਮਿਲਦੀਆਂ ਬ ਚਲੋ। ਕਈਆਂ ਨੂੰ
ਸਹੀ ਗੱਲ ਹੈ। ਅਸੀਂ ਵੀ ਹੁਣ ਬੱਚਿਆਂ ਨੂੰ ਕਹਿੰਦੇ ਹਾਂ ਕਿ ਪੜ੍ਹੋ
ਹਾਂਜੀ। ਕਿਤੇ ਹੋ ਹੋਰ ਵੀ ਜਾ ਕੇ ਜੋਬ ਕਰਦੇ ਆ ਅਗਰ ਵਧੀਆ ਸਟੱਡੀ ਲੈ ਕੇ ਜਾਂਦੇ ਨੇ ਤਾਂ ਹੀ ਮੀਨ ਕਿਤੇ ਹੋਰ ਫਰਾਂਸ ਮਿਲਦੀ ਹੈ ਉਨ੍ਹਾਂ ਨੂੰ ਵੀ ਜੋਬ ਦੇ ਲਈ
ਡਿਗਰੀਜ਼ ਦੀ ਵੈਲਿਊ ਤਾਂ ਹੁੰਦੀ ਹੈ ਬਾਕੀ ਬੱਚੇ ਦੇ ਸਕਿੱਲ ਹੁੰਦੀ ਹੈ ਕਿ ਬੱਚੇ ਨੇ ਕਿੰਨਾ ਕੁ ਲਰਨ ਕੀਤਾ ਇਨੇ ਟਾਈਮ ਦੇ ਵਿੱਚ ਕੀ ਅ ਚੀਜ਼ ਕੀਤਾ ਉਹਨੇ ਉਹ ਵੀ ਹੁੰਦਾ ਨਾ ਅੱਜ ਕੱਲ੍ਹ ਪ੍ਰੈਕਟੀਕਲ ਨੌਲੇਜ ਵੀ ਦੇਖਦਾ ਹਰ ਕੋਈ
ਹੋ ਕਿ
ਹਮ ਸਾਡਾ ਤਾਂ ਚਲੋ ਹੁਣ ਟਾਈਮ ਹੋਰ ਸੀਗਾ ਅੱਜ ਕੱਲ ਤਾਂ ਮਤਲਬ ਬਹੁਤ ਅਡਵਾਂਸ ਟਾਈਮ ਹੈ ਉਹ ਵੀ ਅਸੀਂ ਬੱਚਿਆਂ ਨੂੰ ਵੀ ਸਮਝਾਈ ਦਾ ਹੁਣ ਤੁਸੀਂ ਕਰੋ ਵਧੀਆ ਕਰੋ ਹਨਾ ਤੁਹਾਡੇ ਲਈ ਬਹੁਤ ਓਰਚੁਨਿਟੀਜ਼ ਨੇ ਤੁਸੀਂ ਤਾਂ ਕਿਤੋਂ ਵੀ ਸਿੱਖ ਸਕਦੇ ਹੋ ਪਰ ਬੱਚੇ ਤਿਆਰ ਹੀ ਨਹੀਂੀ ਹੈਗੇ ਸਿੱਖਣ ਨੂੰ
ਹੋਰ ਕ ਵੀ ਬੱਚਿਆਂ ਦਾ ਮੇਨ ਮੋਬਾਇਲ ਤੇ ਇੰਟਰਸਟ ਹੈ ਨਾ ਬਟ ਆਪਾਂ ਨੂੰ ਇਹ ਸੋਚਣਾ ਪਏਗਾ ਹੁਣ ਹੋਰ
ਯ ਰੀਲ ਸਕੋਲ ਕਰਦੇ ਰਹਿੰਦੇ ਨੇ ਹਾਂਜੀ ਇਹ ਤਾਂ ਹੈ ਯ ਰੀਲ ੋਲ ਕਰਦੇ ਰਹਿੰਦੇ ਨੇ ਜਾਂ ਫਿਰ ਬੱਚੇ ਮਤਲਬ ਵੀਡੀਓ ਗੇਮ ਵਗੈਰਾ ਗੇਮ ਖੇਲਦੇ ਰਹਿੰਦੇ ਆ ਮੋਬਾਇਲ ਤੇ
ਦ ਮਰਕੇ ਆ ਹਾਂਜੀ
ਕਰਦੇ ਆ ਬੱਚਿਆਂ ਦੀ ਹ ਹਾਂ ਤੁਸੀਂ ਵੀ ਧਿਆਨ ਰੱਖੇ ਹੋ
ਠੀਕ ਹਾਂਜੀ ਜ਼ਰੂਰ ਓਕੇ ਜੀ ਸਤਿ ਸ੍ਰੀ ਅਕਾਲ ਜੀ